ਹੋ, ਹੈਲੋ, ਹਾਂਜੀ ਸਤਿ ਸ੍ਰੀ ਅਕਾਲ,
ਅੱਛਾ, ਸਤਿ ਸ਼੍ਰੀ ਅਕਾਲ ਜੀ ਸਤਿ ਸ੍ਰੀ ਅਕਾਲ, ਹੋਰ ਅੱਜ ਕਿਸ ਤਰ੍ਹਾਂ ਯਾਦ ਕਰ ਲਿਆ। ਹਾਂ
ਬਸ ਮੈਂ ਕਿਹਾ ਭੈਣਜੀ ਬੜੇ ਦਿਨ ਹੋ ਗਏ ਨੇ ਫੋਨ ਹੀ ਨਹੀਂ ਕੀਤਾ। ਭੈਣ ਜੀ ਨੂੰ ਪੁੱਛਾ ਠੀਕ ਠਾਕ ਨੇ ਅੱਜ, ਚੱਲ ਪੁੱਛੀਏ ਉਹ ਠੀਕ ਔ ਉਹ ਗਰਮੀਆਂ ਤ
ਹਾਂਜੀ, ਗਰਮੀ ਬਹੁਤ ਹੈ ਇੱਧਰ, ਪਰ ਅੱਜ ਸਵੇਰ ਦਾ ਮੌਸਮ ਬਹੁਤ ਵਧੀਆ ਇੱਧਰ। ਇਨਾ ਠੰਡੀ ਹਵਾ ਤੇ ਅੱਜ ਧੁੱਪ ਤੇ ਨਿਕਲੀ ਨੀ। ਸੂਰਜ ਦੇਵਤਾ ਅੱਜ ਨਿਕਲੇ ਹੀ ਨੀ ਹੈਗੇ।
ਸਾਡੇ ਇੱਧਰ ਸੂਰਜ ਦੇਵਤਾ ਨੇ ਪੂਰਾ ਪ੍ਰਕੋਪ ਕੀਤ ਕੀਤਾ ਹੈਗਾ ਗਰਮੀ ਦਾ, ਤੁਹਾਡੇ ਤੇ ਮਿਹਰਬਾਨ ਨੇ ਏ ਸੂ
ਅੱਜ ਸੂਰਜ, ਹਾਂ ਅੱਜ ਪੰਜ ਵਜੇ ਤੋਂ ਲੈ ਅੱਜ ਤੇ ਐ ਟੈਮ ਆ ਗਿਆ, ਚਾਰ ਵੱਜ ਗੇ ਨੇ ਪਰ ਅੱਜ ਧੁੱਪ ਦੇ ਅਸੀਂ ਕੋਈ ਨੀ ਵੇਖਿਆ ਸੁ
ਕਿਆ ਬਾਤ ਐ ਕਿਆ ਬਾਤ ਐ ਅੱਜ ਤੇ ਅੱਜ ਤੇ ਮੇਹਰਬਾਨ ਏ ਤੁਹਾਡੇ ਤੇ ਸੂਰਜ ਦੇਵਤਾ ਤੁਹਾਨੂੰ ਠੰਢ ਪਾਈ ਦੀ ਹੈ ਨਾ। ਅਸੀਂ ਅਸੀਂ ਏਸੀ ਤੇ ਏਸੀ ਤੋਂ ਠੰਢ ਲੈਂਦੇ, ਵੀ ਅੱਜ
ਅਸੀਂ ਅੱਜ ਪੱਖਾ ਹੀ ਲਗਾਇਆ ਉਹਦੇ ਵਿੱਚ ਵੀ ਬਹੁਤ ਠੰਡਾ ਲੱਗਦ
ਵਾਹ ਜੀ ਵਾਹ-ਵਾਹ ਜੀ ਵਾ। ਤੁਸੀਂ ਤੇ ਮੈਂ ਸਾਬ ਲਾਇਆ ਕੋਈ ਪੁਨ ਕਰਕੇ ਆਏ ਦੇ ਔ ਜਿਹਦੇ ਨਾਲ ਤੁਹਾਨੂੰ ਬਾਬਾ ਜੀ ਨੇ ਠੰਡਕ ਦਿੱਤੀ ਅੱਜ ਹੈਨਾ, ਤੇ ਗਰਮੀ ਲੋਕੀ ਇੱਥੇ ਬਿਲਕਦੇ ਪਏ ਨੇ ਤੇ ਤੁਹਾਨੂੰ ਠੰਡਕ ਕੋਈ ਗੱਲ ਨਹੀਂ ਹੁਣ ਅਸੀਂ ਰਸ ਤੇਜ ਗਰਮੀ ਏ ਨਾ ਜੇ ਰਸਤੇ ਚ ਵੀ ਠੰਡ ਹੁੰਦੀ ਤੇ ਫੇਰ ਤੇ ਨਿਕਲ ਆਦੇ ਹੁਣ,
ਦਰਬਾਰ ਸਾਹਿਬ ਤੱਕ ਕਹਿੰਦੇ ਠੰਡਾ ਏ ਅਜ। ਟੀ ਵੀ ਚ ਦੱਸਦੇ ਪ ਪਏ ਸੀ ਦਰਬਾਰ ਸਾਹਿਬ ਵੀ ਠੰਡਾ ਹੋਇਆ ਹੋਇਆ। ਸਾਰਾ, ਉੱਧਰ ਵੀ ਠੰਡੀ ਹਵਾ ਵਾਂ ਤੇ ਠੰਡਾ ਮੌਸਮ ਬੋਤ ਵਧੀਆ ਉਧਰ ਵੀ ਹੂੰ, ਆ ਇੱਧਰ ਹੀ ਆ ਇੱਧਰ ਵੀ ਹੋ ਜਾਵੇ ਔ ਤੇ ਹੋਣ ਹੋਈ ਜਾਣਾ। ਸੂਰਜ ਦੇਵਤਾ ਨੇ ਲੋਕੀ ਜਾ ਣੈ ਹੁਣ,
ਹਾਂ, ਚਲੋ ਠੀਕੇ ਹੋ ਹੋਰ ਦੋ ਘੰਟੇ ਬਾਅਦ ਗੱਲ ਤੇ ਸਹੀ ਤੁਹਾਡੀ ਸਭ ਵਧੀਆ ਜੀ, ਸਭ ਵਧੀਆ ਤੁਸੀਂ ਸੁਣਾਓ ਸਭ ਠੀਕ ਠਾਕ?
ਠੀਕ ਹੈ ਜੀ, ਠੀਕ ਹੈ ਬਹੁਤ ਵਧੀਆ, ਸ਼ੁਕਰ ਵਾਹਿਗੁਰੂ ਦਾ ਹਾਂਜੀ-ਹਾਂਜੀ, ਜੀ ਸਭ
ਗਿਆ ਕੰਮ ਕੁਮ ਤੇ?
ਜੀ ਜੀ ਸਭ ਗਏ ਹੋਏ ਨੇ। ਦੋਨੋ ਆਪੇ ਵੀ ਗਏ ਨਾ ਉਵੀ ਗਿਆ, ਹਾਂ ਅੱਜ ਥੋੜਾ ਮੌਸਮ ਸਹੀ ਹੈ ਤਾਂ ਛੋਟੁ ਅੱਜ ਸੁੱਤਾ ਹੈ ਬਸ ਉਹਦਾ ਵੀ ਟੈਮ ਹੋ ਗਿਆ ਜਾਗਣ ਦਾ ਉਹ ਵੀ ਅੱਜ ਇੱਕ ਡੇਢ ਵਜੇ ਦਾ ਸੁਤ ਤਾਂ ਏ
ਚੱਲ ਵਧੀਆ, ਰਿਲੈਕਸ-ਰਿਲੈਕਸ ਹੋਣਾ ਜਰ ਜਰੂਰੀ ਹੈ। ਬੱਚੇ ਸੁੱਤੇ ਰਹਿਣ ਨਾ ਠੀਕ ਜਾਂਦਾ ਹੈਗਾ।
ਬਸ-ਬਸ-ਬਸ, ਥੋੜਾ ਵੱਡਿਆਂ ਨੂੰ ਵੀ ਆਰਾਮ ਮਿਲ ਜਾਦਾ,
ਹਾਂ ਇਹ ਤੇ ਗੱਲ ਸਹੀ ਹੈ, ਬੱਚਿਆਂ ਦਾ ਤੇ ਹੁੰਦਾ ਹੀ ਹੈ ਫਿਰ, ਹੋਰ ਸੁਣਾਓ ਫਿਰ
ਬਸ ਅੱਜ ਕੇ ਖਾਦਾ ਲੰਚ ਲੁਚ ਹਾਂ ਬਸ ਨਾ ਅੱਜ ਤੇ ਕੋਈ ਪ੍ਰੋਗਰਾਮ ਬਣਾਇਆ ਨਹੀਂ ਕਿਧਰੇ
ਅੱਛਾ, ਜੇ ਕੋਈ ਪ੍ਰੋਗਰਾਮ ਨੀ ਜਾਣ-ਜੂਣ ਦਾ ਬਣਾਇਆ।
ਬਣਾਇਆ ਅੱਜ ਤੇ ਬਸ ਇੰਤਜ਼ਾਰ ਕੋਈ ਆਪਣੇ ਕੋਈ ਆਉਣ ਇੱਧਰ ਬਸ ਹੋਰ ਫੇਰ ਦੇਖ। ਕੌਣ-ਕੌਣ ਆਦਾ ਹਾਂ,
ਨਾਲੇ ਮੈਂ, ਤੁਹਾ ਨਾਲੇ ਉਥੇ ਮੈਂ ਸੁਣਿਆ ਹੈ ਉਹ ਆਪਣਾ ਇੱਕ ਠੰਢਾ ਇਲਾਕਾ ਬੜਾ ਵਧੀਆ ਜਿੱਥੇ ਉਹ-ਉਹ ਪੈਂਦੀ
ਹਾਂ, ਆ ਉਹ ਪਤਨੀਟੋਪ-ਪਤਨੀਟੋਪ, ਪਤਨੀਟੋਪ, ਸਨਾਸਾਰੇ ਸ੍ਰੀਨਗਰ ਹਾਂ
ਜਿਹੜਾ ਉਹ ਅ
ਪਰ ਉੱਥੇ ਸਿਰਫ, ਠ ਆ ਇੱਥੇ ਸਾਡੇ ਲਾ ਤੇ ਤਿੰਨ ਸਾਢੇ ਤਿੰਨ ਘੰਟੇ ਲੱਗ ਜਾਂਦੇ ਨੇ
ਅੱਛਾ, ਤੇ ਉੱਥੇ ਫੇਰ ਬਰਫ਼ ਵਾਲਾ ਹੁੰਦਾ ਜਿਵੇਂ ਬਰਫ਼
ਬਰਫ਼, ਨਾ-ਨਾ-ਨਾ ਉਹ ਜਨਵਰੀ-ਫਰਵਰੀ ਚ ਆਦੀ ਜਨਵਰੀ ਚ ਹੂੰ ਤੇ ਇਸ ਟਾਈਮ ਤੇ ਉੱਥੇ ਸਿਰਫ ਠੰਡਾ ਬਈ ਤੁਸੀਂ ਕੰਬਲ ਲੈ ਕੇ ਤੇ ਰਾਤੀ ਰਜਾਈ ਲੈ ਕੇ ਸੋ ਸਕਦੇ ਹੋ ਬਸ ਇੰਨਾ ਕੁ ਠੰਡਾ ਹੈ ਉੱਥੇ,
ਅੱਛਾ ਜੀ, ਮਤਲਬ ਇਹਦਾ ਮਤਲਬ ਫਿਰ ਜਨਵਰੀ ਜਨਵਰੀ ਜਾਣ ਦਾ ਫਾਇਦਾ ਤੁਹਾਡੇ ਕੋ
ਹਮ ਜਨਵਰੀ ਚ ਜਨਵਰੀ ਚ ਉਦੋਂ ਫੇਰ ਛੁੱਟੀਆਂ ਵੀ ਨੀ ਨਾ ਹੁੰਦੇ ਬੱਚਿਆਂ ਨੂੰ ਉਹ ਤਾਂ ਕੋਈ ਉਹ ਨੀ ਆਉਂਦੇ ਸਨੋਫੋਲ ਕਰਨੇ ਕੀ ਵੇਖ ਕੇ ਉਹ ਜਨਵਰੀ
ਨਹੀਂ ਤੇ ਬਰਫ਼ ਬਰਫ਼ ਬਰਫ਼ ਦੇ ਬੰਦਾ ਉੱਥੇ ਬਰਫ਼ ਨਾਲ ਹੀ
ਉਹ ਉਹ ਤਾਂ ਕੋਈ ਹੋਰ ਨੀ ਇਹਦੇ ਨਾਲ ਗੁਰੂ ਸਾਹਿਬ ਚੱਲਲਾ ਜਾਏ
ਅੱਛਾ ਐਸ਼ ਤੇ
ਹਮ ਇਸ ਟਾਈਮ ਉਹ ਸਭ ਤੋਂ ਵਧੀਆ ਫੇਰ ਉਹ ਯਾਤਰਾ ਵੀ ਸਫਲੀ ਹੁੰਦੀ ਹੈ, ਤੇ ਸਾਰੇ ਮੁੰਡੇ ਖੁੰਡਿਆਂ ਦੀ ਐਵੇਂ ਹੈ, ਬੇਕਾਰ ਉੱਥੇ ਕੁਛ ਬੈਠਣ ਨੂੰ ਜਗ੍ਹਾ ਨਹੀਂ ਇੱਥੋਂ ਤੁਸੀਂ ਰੋਟੀ ਬਣਾ ਲੈ ਜਾਓਗੇ ਇਹ ਨਾ ਰਾਤੀ ਸਮਝੋ ਕਿ ਸਵੇਰੇ ਤੁਸੀਂ ਤਿੰਨ ਵਜੇ ਉੱਠੇ ਹੋ ਫੇਰ ਤੁਸੀਂ ਰੋਟੀ ਸਬਜ਼ੀ ਤਿਆਰ ਕਰੋਗੇ, ਕਿਉਂਕਿ ਉੱਥੇ ਤਾਂ ਮਹਿੰਗੀ ਬਹੁਤ ਹੈ। ਹਰ ਚਜ਼ ਤੇ ਇੱਥੋਂ ਤੁਸੀਂ ਰੋਟੀ ਸਬਜ਼ੀ ਤਿਆਰ ਕਰੋਗੇ, ਹਾਂ ਭਾਂਡੇ ਚੁੱਕੋਗੇ ਇੱਥੋਂ ਭਾਂਡੇ ਚੁੱਕ ਕੇ ਆਪਣਾ ਮਤਲਬ ਜਾਓਗੇ, ਪਾਣੀ ਲਿਜਾਓਗੇ, ਵਾਟਰ ਕੂਲਰ ਹਰ ਚੀਜ਼ ਆਪਣੇ ਘਰ ਦੇ ਸਮਾਨ ਲਿਜਾਓਗੇ, ਚਾਦਰਾਂ ਲਿਜਾਓਗੇ, ਸਭ
ਅੱਛਾ, ਅੱਛਾ ਮਤਲਬ ਉੱਥੇ ਪਿਕਨਿਕ ਬਣਾਉਣ ਪਿਕਨਿਕ ਬਣਾਉਣ ਜਾਣਾ ਤੇ ਫਿਰ ਸਮਾਨ ਤੇ ਘਰੋਂ ਹੀ ਜਾਣਾ ਪੈਣਾ ਨਾ
ਤੁਸੀਂ ਬਹਿ ਕੇ ਸਿਰਫ ਰੋਟੀ ਖਾ ਕੇ ਤੇ ਤੁਰ ਪੈਣਾ ਉੱਥੇ ਕੋਈ ਉਹ ਥੋੜੀ ਰਹਿਣ ਵਾਲੀ ਜਗ੍ਹਾ ਉੱਥੇ ਕੁਛ ਵੀ ਨੀ ਉਥੇ ਸਿਰਫ਼ ਨਾ, ਨਾ ਉੱਥੇ ਘੁੰਮਣ ਵਾਲੀ ਵੀ ਨਹੀਂ ਆ ਕੁਛ ਵੀ ਨੀ ਹੈ। ਉੱਥੇ ਸਿਰਫ ਉਹ ਹਾਂ ਜਿਸ ਤਰ੍ਹਾਂ ਤੁਸੀਂ ਲਾ ਲਓ ਕਿ ਕਿਸੇ ਪਹਾੜੀ ਤੇ ਅਸੀਂ ਚੜੇ ਹ ਤੇ ਬਸ ਉੱਥੇ ਬਹਿ ਕੇ ਅਸੀਂ ਰੋਟੀ ਖਾਣੀ ਹੈ ਤੇ ਆ ਜਾਣਾ ਬਸ
ਅੱਛਾ ਮਤਲਬ ਉਹੀ ਪਿਕਨਿਕ ਮਨਾਉਣ ਜਾਣਾ ਬਸ ਘਰੋ ਸਮਾਨ ਸਾਰਾ ਖਾ ਪੀਣ ਦਾ ਲੈ ਜਾਓ
ਨਾ ਟਾਈਮ ਤੁਸੀਂ ਆਉਣ ਜਾਣ ਤੇ ਲੱਗਣਾ ਨਾ ਓਨਾ ਉੱਥੇ ਬੈਠਣ ਦਾ ਟਾਈਮ ਨੀ ਹੋਣਾ ਤੁਹਾਡੇ ਕੋਲ
ਮਤਲਬ ਉੱਥੇ ਬੇਏਂ ਦਾ ਟਾਈਮ ਘੰਟਾ ਕੁ ਹੋਣਾ
ਹਾਂ, ਆਮ ਜਾਣ ਦਾ ਚਾਰ ਚਾਰ ਘੰਟਾ ਸਮਝ ਲੋ ਲਾ ਲਓ, ਤੁਸੀਂ ਜੇ ਜਾਮ ਨੀ ਹੋਵੇ ਤੇ ਹਾਂ ਜੇ ਜਾਮ ਨੀ ਹੋਵੇ ਤੇ
ਜੇ ਜਾਮ ਹੋਵੇ ਤੇ ਜ਼ਿਆਦਾ
ਹਾਂ ਜੇ ਜਾਮ ਹੋਇਆ ਫਰ ਛੇ ਘੰਟੇ ਕਿੱਧਰੇ ਨੀ ਗਏ। ਕਿੱਧਰੇ ਨੀ ਗਏ, ਉਸ ਪਾਸੇ ਹੁੰਦਾ ਜਾਮ, ਉਸ ਪਾਸੇ ਹੁੰਦਾ ਹੀ ਜਾ ਕਿਉਂਕਿ, ਦੁਨੀਆਂ ਪਾਗਲ ਹੋਈ ਜਾਂ ਇਹਨਾਂ ਦਿਨਾਂ ਚ ਬਈ ਉੱਥੇ ਕੁੜੀਆਂ ਮੁੰਡੇ ਜਨਾਨੀ, ਹਾਊ,
ਹਾਂ ਵੀ ਚਲੋ ਇੱ ਕੇ ਛੁੱਟੀਆਂ ਮਨਾਣ, ਜਾਂਦੇ ਨੇ ਪਿਕਨਿਕ ਮਨਾਣ ਜਾਂਦੇ ਨੇ ਹੋਰ ਕੀ ਹੈ ਉੱਥੇ ਮਤਲਬ ਖਾਣ ਪੀਣ ਦਾ ਸਮਾਨ ਨੀ ਹੈ ਕੋਈ,
ਨਾ-ਨਾ ਖਾਣ ਪੀਣ ਤਾਂ ਘਰੋਂ ਹੀ ਲਿਜਾਣਾ ਪੈਂਦਾ ਸਾਰਾ ਹੋਏਗਾ। ਪਰ ਉੱਥੇ ਕੋਈ ਹੈ, ਹੋਏਗਾ ਸਹੀ ਉੱਥੇ ਖਾਣ ਪੀਣ ਦਾ ਪਰ ਇੰਨਾ ਅੱਛਾ ਨਹੀਂ ਜੋ ਆਪਣੇ ਘਰ ਆਪਣੀ, ਮਰਜ਼ੀ ਮੁਤਾਬਕ ਬਣਾ ਕੇ ਲੈ ਕੇ ਉੱਥੇ ਜਾਣਾ, ਹੋਏਗਾ ਸ
ਕੀ ਮੈਂ ਹਿਸਾਬ ਲਾਇਆ ਲੋਕੀ ਜਾਂਦੇ ਉਹ ਉੱਥੇ, ਘੁੰਮਣ ਫਿਰਨ ਹੀ ਜਾਂਦੇ ਨੇ,
ਬਸ-ਬਸ-ਬਸ ਘੰਟੇ ਦੋ ਵਾਸਤੇ ਜਾਂਦੇ ਨੇ, ਹਾਂ ਜਿਹਨਾਂ ਕੋਲ ਬੜਾ ਪੈਹਾ ਏ। ਉਹ ਰਹਿਣ ਵੀ ਜਾਂਦੇ ਨੇ ਰਾਤ ਆਪਣਾ, ਦਿੱਤਾ ਦਸ ਹਜ਼ਾਰ ਦਿੱਤਾ ਅੱਠ ਹਜ਼ਾਰ ਦਿੱਤਾ ਤੇ ਆਪਣਾ ਕਮਰਾ ਲਿਆ ਪੰਦਰਾਂ ਹਜ਼ਾਰ ਦਿੱਤਾ ਕਮਰਾ ਲਿਆ।
ਅੱਛਾ ਜੀ, ਇਨਾਂ ਇਨ੍ਹਾਂ ਰੇਟ ਤੇਜ ਹੈ ਇਥੇ,
ਇੰਨਾ ਰੇਟ ਹੈ ਉਹਨਾਂ ਨੇ ਫਿਰ ਕਮਾਈ ਹੁੰਦੀ ਨਾ ਉਹਨਾਂ ਦੀ ਵੀ ਜਿਵੇਂ ਹੇਮਕੁੰਡ ਸਾਹਿਬ ਏ, ਉੱਥੇ ਸਭ, ਕਾਂਡੀ ਵਾਲੇ ਘੋੜੇ ਵਾਲੇ ਨੇ ਖਚਰਾਂ ਆਲੇ ਉਹ ਉਹਨਾਂ ਨੇ ਇਹੀ ਤੇ ਉਹਨਾਂ ਦੇ ਦਿਨ ਨੇ ਦੋ, ਤਿੰਨ ਮਹੀਨੇ ਬਸ ਕਮਾਣ ਦੇ,
ਤੇ ਸਹੀ ਹੈਗੀ ਹੈ ਇਹੀ ਦਿਨ,
ਉਹਨਾਂ ਨੇ ਵੇਹਲੇ,
ਵਿਹਲਾ ਹੀ ਰਹਿਣਾ ਉਹਨਾਂ ਦਾ ਸੀਜਨ ਇਹ ਹੈ ਕਮਾਉਣ ਦਾ ਕਿਸਮ ਦਾ,
ਸਭ ਇੱਥੇ ਵੇ,
ਹਾਂ ਅ ਬਸ ਉਹੀਓ ਸਾਰਿਆਂ ਦਾ ਸਾਰਿਆਂ ਦਾ, ਆਪਣਾ-ਆਪਣਾ ਰੱਬ ਨੇ ਬਣਾਇਆ ਸਬ ਕੁਝ,
ਬਸ ਬਸ ਬਸ ਇੱਧਰ ਖ਼ਤਰਨਾਕ ਹੈ ਬੜਾ ਰਸਤਾ ਵੀ ਬੜਾ ਖ਼ਤਰਨਾਕ ਹੈ, ਇੱਧਰ ਜ ਭਰਾਵਾ ਹੇਮਕੁੰਟ ਸਾਹਿਬ ਤਾਂ ਰਸਤਾ ਨਾ ਇੱਧਰ ਈ ਏ, ਡਰ ਬੜਾ ਲੱਗਦਾ, ਉੱਚੇ ਪਹਾੜੀ ਦੇ ਉੱਪਰ ਏ ਬਹੁਤ ਬ ਇਹਦੇ ਨਾਲੋਂ ਹੇਮਕੁੰਟ ਸਾਹਿਬ ਚਲਾ ਜੋ ਉਹ ਸਭ ਅੱਛਾ, ਮੈ ਮੈਂ ਇੱਕ ਵਾਰੀ ਗਈ ਹਾਂ, ਮੈਂ ਦੁਬਾਰਾ ਤੱਕ ਕਿਹਾ ਵੀ ਨਹੀਂ, ਉਸ ਪਾਸੇ ਮੈਂ ਕਿਹਾ ਮੈਂ ਤਾਂ ਕਦੇ ਨਾ ਜਾਵਾਂ ਇਸ ਪਾਸੇ ਕਿਧਰੇ ਯਾਤਰਾ ਤੇ, ਜਾਂ ਕਿਧਰੇ ਗੁਰਦੁਆਰੇ, ਉਹੀ ਟਾਈਮ ਪਾਸ ਕਰਾ ਬੰਦਾ ਛੇ ਘੰਟੇ ਗੁਰਦੁਆਰੇ ਚ ਨਹੀਂ ਬਹਿ ਸਕਦਾ
ਨਹੀਂ ਨਹੀਂ ਠੀਕ ਹੈ, ਫਿਰ ਤੇ ਮਨੀਕਰਨ ਚੱਲਿਆ ਜਾਵੇ ਉਹ ਵੀ ਬੜਾ ਵਧੀਆ ਏਹ ਉਹ ਹੈ।
ਗਰਮੀ ਹੀ ਬਹੁਤ ਹੁੰਦੀ ਮਨੀ
ਹਾਂ, ਮਨੀਕਰਨ ਨਾ ਬਾਬਾ ਜੀ ਨੇ ਜਦੋਂ ਮਨੀਕਰਨ ਆਏ ਨੇ ਗੁਰੂ ਨਾਨਕ ਸਾਹਿਬ ਵੇਖੋ ਗੁਰੂ ਨਾਨਕ ਸਾਹਿਬ ਮਨੀਕਰਨ ਆਏ ਨੇ ਤੇ, ਬਾਬਾ ਜੀ ਨੇ ਵੇਖੋ ਉੱਥੇ ਸਥਾਨ ਬਣਿਆ ਤਾ ਸ਼ੰਕਰ ਭੋਲੇ ਜੀ ਦਾ
ਅੱਛਾ
ਹਾਂ ਸ਼ੰਕਰ ਭੋਲੇ ਉਹਨਾਂ ਦਾ ਬਣਿਆ ਦਾ ਸਥਾਨ ਏ, ਲੇਕਿਨ ਮਨੀ ਕਰਨ ਗੁਰੂ ਨਾਨਕ ਸਾਹਿਬ ਜੀ ਗਏ ਨੇ ਤੇ ਉਸ ਤੋਂ ਬਾਅਦ ਪ੍ਰਚਲਿਤ ਹੋਇਆ, ਕਿ ਲੋਕੀ ਜਾਣ ਲੱਗ ਗਏ ਨੇ ਇਹਦੇ ਜਾਂਦਾ ਹੀ ਨਹੀਂ ਸੀ ਕੋਈ
ਹੂੰ ਕਮਾਲ ਏ, ਅੱਛਾ
ਮੈਂ ਗਿਆ ਨੀ ਵੈਸੇ ਮੈਂ ਉਸ ਦਿਨ ਪੜ੍ਹਦਾ ਪਿਆ ਸੀ, ਇਹਨਾਂ ਦਾ ਆਇਆ ਤਾਂ ਸੀ ਮੈ ਵੇਖਦਾ ਪਿਆ ਸੀ ਕਹਿੰਦੇ ਵੀ ਸਥਾਨ ਹੋਰ ਏ ਉਹ ਮਤਲਬ ਜਿੱਥੇ ਉਹ ਆਏ ਫਿਰ ਗੁਰੂ ਗੁਰੂ ਨਾਨਕ ਸਾਹਿਬ ਜੀ ਫੇਰ ਗਏ ਨਾ ਜਦੋਂ ਉਸ ਤੋਂ ਬਾਅਦ ਪ੍ਰਲਚਲਿਤ ਤ ਹੋਇਆ, ਫਿਰ ਉਸ ਤੋਂ ਬਾਅਦ ਇੱਥੇ ਗੁਰਦੁਆਰਾ ਬਣਿਆ ਫੇਰ ਲੋਕਾਂ ਨੇ ਉਹ ਕੀਤਾ ਬਈ ਇੱਥੇ ਇੱਧਰ ਜਾਣਾ ਸ਼ੁਰੂ ਕੀਤਾ ਵੈਸੇ ਉੱਥੇ ਹੈ ਜਿਹੜਾ ਕੁੰਡ ਸੀ ਨਾ ਕੁੰਡ ਜਿਹੜਾ ਅ ਜਿੱਥੇ ਉਹ ਗਰਮ ਹੁੰਦਾ ਪਾਣੀ ਨਿਕਲਦਾ ਫੁਹਾਰਾ ਹਾਂ ਹਾਂ ਕੋਲ ਕੋਲ ਹੀ ਹੈ। ਜਿਵੇਂ ਹੁਣ ਹੇਮਕੁੰਟ ਸਾਹਿਬ ਦੇ ਵਿੱਚ ਤੁਸੀਂ ਜਾਂਦੇ ਹੋ ਤੁਸੀਂ ਗਏ ਵੇ ਹੋ ਹਿਮਕੁੰਟ ਸਾਹਿਬ ਵੀ ਕਹਿੰਦੇ ਉੱਥੇ ਲਸ਼ਮਣ ਲਛਮਣ ਦੀ ਉਹ ਵੀ ਬਣਿਆ ਦਾ ਇਹਦਾ ਨਾਂ ਉਹ ਲਈ ਤੁਸੀਂ ਹੋ ਕੇ ਆਏ ਹੋ ਨਾ ਉੱਥੇ ਹਾਂ ਫਰ ਹਾਂ ਤੇ ਉੱਥੇ ਵੀ ਕੋਲ ਹੀ ਹੈਗਾ ਮੈਂ ਕਦੇ ਉੱਥੇ ਵੀ ਨੀ ਗਿਆ ਹਜੇ ਹਾਂ ਮੈਂ ਨੀ ਗਿਆ
ਨਹੀਂ ਉਹ ਦਰਸ਼ਨ ਕਰਨ ਲ ਉਹ ਉੱਥੇ ਨਹੀਂ ਉਹ ਉੱਥੇ ਵਾਹਿਗੁਰੂ ਪਤਾ ਹੈ ਸੱਠ ਸਾਲ ਤੱਕ ਕਹਿੰਦੇ ਉੱਥੇ ਵੀ ਉਡੀ ਨੇ ਜਿਸ ਤਰ੍ਹਾਂ ਜੋ ਸਬ ਡਿਕਦੇ ਨਾ ਉੱਥੇ ਹਜ਼ੂਰ ਸਾਹਿਬ ਤੇ ਹੇਮਕੁੰਟ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਸੱਠ ਸਾਲ ਤੱਕ ਸਿਰਫ ਦੇਖਦੇ ਨੇ ਬੰਦੇ ਨੂੰ ਉਸ ਤੋਂ ਬਾਅਦ ਨੇ ਉਸ ਤੋਂ ਬਾਅਦ ਨੇ ਆਨੂੰ
ਘੁੰਮਦਾ ਪ੍ਰੋਗਰਾਮ
ਹਮ ਚਲੋ ਥੇ ਅਨ ਜਲ ਦੀ ਖੇਡ ਏ ਵਾਹਿਗੁਰੂ ਨੇ ਜਿੱਥੇ ਅਨ ਜਲ ਉੱਥੇ ਸਾਡੀ ਸਲਾਹ ਕੀ ਸਾਨੂੰ ਪਤਾ ਹੀ ਨਹੀਂ ਚੱਲਣਾ ਤੇ ਸਾਡਾ ਸਾਰੇ ਕੰਮ ਹੋ ਜਾਣੇ ਨੇ ਹੋਰ ਕੀ ਹਾਂ
ਚਾਹਿਆ ਤੇ ਹੋ ਕੇ ਆਵਾਂਗੇ ਜ਼ਰੂਰ
ਹੋਰ ਕੀ ਹੋਰ ਸਭ ਠੀਕ ਠਾਕ
ਹਾਂ ਜੀ ਸਭ ਵਧੀ ਵਧੀਆ ਜੀ ਘਰ ਸਬ ਤੂੰ ਸੁਣਾਓ ਸਭ ਵਧੀਆ ਨਾ
ਹੋ ਠੀਕ ਠਾਕ ਵਧੀਆ
ਚਾਹ ਦਾ ਹੁਣ ਟਾਈਮ ਹੋਣਾ ਸ਼ੁਰੂ ਹੋ ਗਿਆ ਹੁਣ ਚਾਹ ਪੀਣ ਦਾ ਟੈਮ ਹੋ ਰਿਹਾ ਹੈ ਨਾ
ਸਾਡੇ ਵੀ ਹਿਸਾਬ ਹੋਇਆ ਮੈਂ ਚਾਹ ਦਾ ਹੀ ਟਾਈਮ ਹੋਇਆ ਹੋਯਾ। ਬਸ
ਹਾਂ ਹੁਣ ਚਾਹ ਪੀਣੇ ਆ ਹੈ ਨਾ ਤੁਸੀਂ ਵੀ ਫਰ ਚਾਹ ਪੀਓਗੇ
ਹਾਂ ਚਾਹ ਦਾ ਅਮਲ ਥੋੜਾ ਹੁੰਦੈ ਨਾ ਟਾਈਮ ਹੋ ਜਾਏਗਾ।
ਅ ਤੇ ਗੱਲ ਸਹੀ ਚਲੋ ਠੀਕ ਹੈ ਜੀ ਫ ਓਕੇ
ਓਕੇ।